ਹੈਲੋ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀ ਸੁਣਾਓ ਹੋਰ ਕੀ ਹਾਲ ਕੀ ਕਰਦੇ ਆ ਅੱਜ ਕੱਲ੍ਹ ਮੈਂ ਕਿਹਾ ਬਸ ਕੁਛ ਨੀ ਆਪਣਾ ਕੰਮ ਕਾਰ ਲੱਗੇ ਸੀ। ਤੇ ਤੁਸੀਂ ਕੀ ਕਰਨ ਦੇ ਜੇ
ਭਾਜੀ ਆਪਣਾ ਕੰਮ ਹੈ।
ਭਾਂਡਿਆਂ ਅੱ ਅੱਛਾ ਤੇ ਕੀ ਬਣਾਉਦੇ ਤੁਸੀਂ? ਅਸੀਂ ਬਣਾਂਦੇ ਭਾਜੀ ਕੀ ਨ ਇਹ ਭਾਂਡੇ ਇਹਦੇ। ਸਟੀਲ ਪਿੱਤਲ ਕਾਂਸੀ ਤਾਂਬਾ। ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਹੋਰ ਕਿਰਪਾ ਮਹਾਰਾਜ ਦੀ। ਤੁਸੀਂ ਦੱਸੋ ਪਾਪਾ ਵੀ ਠੀਕ ਆ ਮਹਾਰਾਜ। ਬਾਕੀ ਚਲੀ ਜਾਂਦੀ ਗੱਡੀ। ਭਾਵਾਂ ਕੰਮ ਕਾਜ ਸੈਟਿਆ ਆਪਣਾ। ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ।
ਦਦਲਲੇ ਲਣਾ ਹਮਖ ਅੱਛਾ ਅੱਛਾ ਤੇ ਮੈਂ ਕਿਹਾ ਭਾਜੀ। ਭਾਂਡੇ ਬਣਾਉਣੇ ਸੀ ਤੇ ਔਡਰ ਦੇਣਾ ਸੀ ਅਸੀਂ। ਪੰਜ ਪਲੇਟਾਂ ਪੰਜ ਚਮਚ ਪੰਜ ਕੋਲੀਆਂ ਪੰਜ ਵੱਡੀ ਬਾਟੀਆਂ।
ਅਤੇ ਪੰਜ ਉਹ ਚੀਦੇ ਨੇ ਗਲਾਸ ਇਹ ਗ ਲਾਸਟ ਦੇ ਨੇ ਤਾਂਬੇ ਦੇ ਤੇ ਬਾਕੀ ਸਾਰੀ ਚੀਜ਼ਾਂ ਪਿਤਲਦੀਆਂ। ਇਹ ਦੱਸੋ ਤੁਸੀਂ ਸਾਨੂੰ ਕਦੋਂ ਤੱਕ ਮਿਲ ਜਾਗੀਆਂ ਚੀਜ਼ਾਂ। ਕੋਈ ਨੀ ਭਾਜੀ ਦੇ ਦਾਂਗੇ ਤੁਹਾਨੂੰ ਇਹ ਚੀਜ਼ਾਂ ਵੀ। ਸਾਰੀਆਂ ਮਿਲ ਜਾਣਗੀਆ।
ਜਿਹੜੀ ਕਿ ਮਤਲਬ ਤਾਂਬੇ ਵਾਲੀ
ਉਹ ਤੁਹਾਨੂੰ ਮਿਲ ਜਾਏਗੀ।
ਉਹ ਤੁਹਾਨੂੰ ਪਤਾ ਮਿਲ ਜਾਏਗੀ। ਯ ਕੀ ਨਾਮ ਇਹ ਤੁਹਾਡਾ ਵ
ਥੋੜ੍ਹੇ ਟਾਈਮ ਤੱਕ ਮਿਲਦੇਗੀ ਉਹ ਚੀਜ਼ਾਂ ਕਿਉਂਕਿ ਤਾਂਬੇ ਦੀ ਜਿਹੜੀ ਚੀਜ਼ਾਂ ਨਾ ਹਜੇ ਬਣਾ ਨੀ ਰੇ ਹੋਏ ਸੀ। ਕਿਕੇਲਾ ਮਹਾਰਾਜਾ ਕੱਚਾ ਮ ਮਿਲ ਨਹੀਂ ਰਿਹਾ। ਜਦੋਂ ਮਿਲੇਗਾ ਕਾਚਾ ਮਾਲ ਫੇਰ ਤੁਹਾਨੂੰ
ਦੇ ਦਾਂਗੇ ਓਕੇ ਵਾ ਜ ਕੋਈ ਨੀ। ਤੁਸੀਂ ਤੁਹਾਡਾ ਜ ਨ ਹੁੰਦਾ ਓਨੇ ਕਰ ਲਿਓ ਪਰ ਤੁਸੀਂ ਸਮਾਨ ਤੁਹਾਡੇ ਕੋਲ ਹੀ ਲੈਣਾ ਹੈ। ਕੀ ਸੀ ਤੁਹਾਡੇ ਕੋਲ ਪਹਿਲੇ ਜਦੋਂ ਸਮਾਨ ਲਿੱਤਾ ਨਾ ਆ ਮਤਲ ਵਧੀਆ ਨਿਕਲੇ ਹਾਂਜੀ ਹਾਂਜੀ ਕੋਈ ਨੀ ਪਾਜੀ ਤੁਹਾਨੂੰ ਸਾਰਾ ਸਮਾਨ ਕਰਾ ਦਾਂਗੇ ਅ ਰ ਪਿੱਤਲ ਦਾ ਸਾਡਾ ਤਾਂ ਮਹਿਮਾਨ ਪਈ ਪਈ ਪਿੱਤਲ ਸਾਡੇ ਕੋਲ ਕੱਚੀ ਬਸ ਉਹਦੇ ਤੇ ਖਾਲੀ ਤਿਆਰ ਕਰਕੇ ਤਾਂਨੂ ਦੇ ਨਾ ਸਮਾਨ
ਹਾਂਜੀ ਕੋਈ ਨੀ ਬਾਜੀ। ਜਡ ਵੀ ਤੁਹਾਡੇ ਕੋਲ ਹੋਏ ਉਹ ਅੰ ਅੰਜਕਾਰ ਦਿਓ। ਰਾਤੀ ਸਾਨੂੰ ਸਮਾਨ ਤੋਂ ਚੇ ਰਹੀਏ ਤੇ ਤਾਂਬੇ ਦਾ ਸਮਾਨ ਤਾਂਬੇ ਦੇ ਗਲਾਸ ਵੀ ਤੁਸੀਂ ਵੇਖ ਲ ਤੇ ਹੁੰਦੇ ਹੋਣ ਕਰਵਾ ਦੀ ਥੜਾ ਹਰ ਛੇਤੀ ਕਰਾ ਦਿ ਹੋ ਮੈਨੂੰ ਮਸ ਮਤਲਬ ਅ ਮਹੀਨੇ ਦੇ ਅੰਦਰ ਅੰਦਰ ਚੀ ਦੇਣੇ।
ਹਾਂਜੀ ਹਾਂਜੀ ਕੋਈ ਗੱਲ ਨੀ ਵਾਡੀ ਕਰਾ ਦਾਂਗੇ। ਮਹੀਨੇ ਦੇ ਅੰਦਰ ਤੇ ਹੋਜਏਗਾ ਸਾਡਾ ਕੰਮ। ਮਤਲਬ ਕਹਿਣ ਦਾ ਬਈ ਦਸ ਦਿਨ ਦੇ ਅੰਦਰ ਅੰਦਰ ਸਾਡੀ ਕੱਚਾ ਮਾਲ ਆ ਰਿਹਾ।
ਗਾ ਤਾਂਬੇ ਦਾ ਦਸ ਦਿਨ ਅੰਦਰ ਵੀ ਆ ਪੰਜ ਸੱਤ ਦਿਨਾਂ ਦੇ ਅੰਦਰ-ਅੰਦਰ ਆ ਜਾਏਗਾ। ਤੇ ਬਸ ਉਸ ਤੋਂ ਬਾਅਦ ਉਹਨੂੰ ਦਸ ਦਿਨ ਬਣਾਣ ਚ ਲਗਣੇ ਨੇ। ਆ ਯਾਰ ਪੰਦਰਾਂ ਸੌ ਵੀਹ ਮਿੰਟ ਦਿਨ ਦਾ ਐਸਟੀਮੇਟ ਹੈਗਾ। ਬਸ ਪੰਦਰਾਂ ਤੋਂ ਵੀਹ ਦਿਨ ਦੇ ਅੰਦਰ-ਅੰਦਰ ਤੁਹਾਨੂੰ ਤੁਹਾਡਾ ਸਾਰਾ ਔਡਰ ਮਿਲ ਜੇਗਾ। ਓਕੇ-ਓਕੇ। ਓਕੇ ਭਾਜੀ ਠੀਕ ਹੈ। ਹੋਰ ਮੈਂ ਹੋਰ ਵੀ ਸਮਾਨ ਲੈਣਾ। ਤੇ ਉਹਦਾ ਦੱਸੋ ਕਰੀਏ?
ਹਾਂਜੀ ਕੋਈ ਨੀ ਭਾਜੀ ਤੁਹਾਨੂੰ ਮਿਲ ਜੇਗਾ, ਸਮਾਨ ਸਾਰਾ ਜਿਹੜਾ ਵੀ ਕਹੋਗੇ। ਦੱਸੋ ਤੁਸੀਂ ਕੀ ਚਾਹੀਦਾ? ਸਾਨੂੰ ਭਾਜੀ ਵੱਡੀ ਹਾਂਡੀ ਚਾਹੀਦੀ ਸੀ। ਹਾਂਜੀ, ਵੱਡੀ ਹਾਂਡੀ ਤੇ ਉਹਨੂੰ ਨਾ ਮੈ ਜਿਸ ਚ ਦਾਲ ਸਬਜ਼ੀਆਂ ਵਗੈਰਾ ਬਣਦੀਆਂ ਨੇ, ਤਰੀ ਵਾਲੀ ਦਾਲ ਵੱਡੀ ਹਾਂਡੀ ਹਾ, ਤੇ ਉਹ ਤੁਆਨੂੰ ਕਿਸ ਮਤਲ ਤੁਸੀਂ ਸਾਨੂੰ ਕਿਸ ਹਿਸਾਬ ਨਾਲ ਦਉਗੇ, ਉਹ ਇੱਕ ਨਗ ਦੇ ਹਿਸਾਬ ਨਾਲ ਦਉਗੇ। ਜਾਂ ਫਿਰ ਜਿਹੜਾ ਮਿਲਦਾ। ਉਸ ਹਿਸਾਬ ਨਾਲ
ਹਾਂਜੀ-ਹਾਂਜੀ ਕੋਈ ਨੀ ਜਿਹੜਾ ਵੀ ਸਮਾਨ ਹੈਗਾ, ਨਾ ਮੈਨੂੰ ਸੀ ਮਤਲਬ ਜਿਹੜਾ ਹਲਕਾ ਹੁੰਦਾ ਸਮਾਨ ਉਹ ਤੇ ਤਹਾਨੂੰ ਮਿਲੇਗਾ। ਨਗ ਦੇ ਸਾਬ ਨਾਲ ਤੇ ਜਿਹੜਾ ਭਾਰੀ ਸਮਾਨ ਹੁੰਦਾ। ਉਹ ਮਿਲਦਾ ਅ ਤੋਲ ਦੇ ਸਾਬ ਨਾਲ ਤੇ ਸਾਨੂੰ ਦੋ ਪਰਾਤਾਂ ਵੀ ਚਾਈਦੀਆ ਪਿੱਤਲ ਦੀ
ਉਹ ਕਿੰਨੇ ਮਤਲਬ ਕਿਲੋ ਦੀ ਹੁੰਦੀ ਹੈ। ਉਹ ਤੇ ਭਾਜੀ ਮਤਲਬ ਪਰਾਤਾਂ ਤੇ ਆਟਾ ਗੁੰਨਣ ਲਈ ਚਾਰ ਤੋਂ ਪਾਣੀ ਕਿੱਲੋ ਦੀ ਹੁੰਦੀ। ਇੱਕ ਹਾਂਜੀ-ਹਾਂਜੀ ਮੀਡੀਅਮ ਸਾਈਜ਼ ਹੁੰਦਾ। ਉਹ ਮਤਲਬ ਐਥੇ ਤੁਸੀਂ ਦਸ ਤੋਂ ਬਾਰਾਂ ਕਿੱਲੋ ਆੱਟਾ ਗੁੰਨ ਦਿਉਗੇ। ਇੱਕ ਟਾਈਮ ਹਾਂ ਤੇ ਉਹਦਾ ਰੇਟ ਮਤਲਬ ਤੁਆਨੂੰ ਪਏਗਾ। ਬਾਰਾਂ ਸੌ ਦੀ ਐ, ਨਾ ਪਿੱਤਲ ਪੰਜ ਕਿਲੋ
ਸਾਬ ਲਾਲੋ
ਛੇ ਹਜਾ਼ਰ ਦੀ
ਛੇ ਹਜ਼ਾਰ ਦੀ ਤੁਹਾਨੂੰ ਪਿੱਤਲ ਦੀ ਉਹ ਪਰਾਤ ਪਏਗੀ। ਜੀ ਚਟਗ।
ਓਕੇ-ਓਕੇ, ਭਾਜੀ ਕੋਈ ਗੱਲ ਨੀ। ਸਾਡੇ ਹਿੰਸਕਰਾ ਕਰਾ ਰਹੇ ਨੇ। ਤੇ ਦੰੰਦ ਵੀ ਹੈਗਾ ਸੀ, ਤੁਹਾਨੂੰ ਦੱਸ ਦਵਾਗੇ। ਤੇ ਬਾਕੀ ਹੋਰ ਜਿਹੜੇ ਸਮਾਨ ਹੈ। ਪੰਜ ਸਾਨੂੰ ਗਏ ਸੀ। ਤਾਂਬੇ ਦੇ ਗਿਲਾਸ। ਹੋਰ ਪੰਜ ਚਮਚ, ਪੰਜ ਥਾਲੀ ਪੰਜ ਛੋਟੀ ਕੌਲੀਆਂ, ਪੰਜ ਵੱਡੀ ਬਾਟੀਆਂ। ਔਰ ਪੰਜ ਚਮਚ। ਐ ਤੇ ਪਿੱਤਲ ਦੇ ਨੇ ਔਰ ਪੰਜ ਗਿਲਾਸ ਤਾਂਬੇ ਦੇ ਓ ਵਾਲੇ ਚਾਹੀਦੇ ਨੇ, ਹਾਂਜੀ ਤੇ ਸਾਡਾ ਔਡਰ ਤੁਸੀਂ ਇਹੀ ਮਹੀਨੇ ਦੇ ਅੰਦਰ-ਅੰਦਰ ਕਰ ਦਿਉ। ਤੇ ਜਿੰਨੀ ਵੀ ਪੇਮੈਂਟ ਹੋਏਗੀ। ਸਾਨੂੰ ਦੱਸ ਦਿਓ, ਤੇ ਅਸੀਂ ਤੁਹਾਨੂੰ ਔਨਲਾਈਨ ਗੂਗਲ ਪੇ ਜਾਂ ਫੋਨ ਪੇ ਕਰਦਾਂਗੇ। ਸਕੈਨੜ ਭੇਜ ਦੋ ਆਪਣਾ, ਤੇ ਹੋਰ ਸਾਂਨਾ ਤੇ ਬਰਤਨਾਂ ਉੱਤੇ ਡਿਜ਼ਾਇਨ ਚਾਈਦੇ ਨੇ, ਜਿਹੜੇ ਤੇ ਮਤਲਬ ਫੁੱਲ ਵਗੈਰਾ ਯਾਂ ਮੋਰ ਛੱਪੇ ਹੁੰਦੇ ਨੇ ਨਾ ਉਹ ਵਾਲੇ ਚ‌ਈ ਦੇ ਨੇ।
ਤੇ ਤੁਸੀਂ ਸਾਨੂੰ ਦੇਖ ਕੇ ਦੱਸ ਦਿਓ, ਉਹਦਾ ਅਲੱਗ ਕੀ ਏ? ਮਤਲਬ, ਉਹਦੇ ਅਲੱਗ ਪੈਸੇ ਲੱਗੇ ਗੇ। ਨ‌ਈਂ, ਭਾਜ਼ੀ ਨ‌ਈਂ-ਨ‌ਈਂ। ਗਲ ਨੀ, ਉਹ ਤੇ ਤੁਹਾਨੂੰ ਵਿਚ ਈ ਐਡ ਕਰਕੇ ਦੇਵਾਂਗੇ ਤੁਹਾਨੂੰ। ਤੁਸੀਂ ਡਿਜੈਣ ਵਗੈਰਾ ਪਾਓਗੇ, ਉਹ ਤੁਹਾਡੇ ਫਰੀ ਵਿਚ ਤੇ ਅਸੀਂ ਤਾਨ੍ਹੂੰ ਇੱਕ ਮਤਲਬ ਦੋ ਤੁਹਾਨੂੰ ਮੀਡੀਅਮ ਸਾਈਜ ਥਾਂਲੀਆਂਂ ਦੇ ਦਵਾਂਗੇ। ਗਿਫਟ, ਗਿਫਟ ਤਾਂ ਦਵਾਂਗੇ
ਤੁਸੀਂ ਸਾਡੇ ਜਾਣਕਾਰ ਓ ਪੁਰਾਣੇ ਕਸਟਮਰ ਹੈਗੇ ਓ। ਇਸ ਲਈ ਤਾਨ੍ਹੂੰ ਨਾਲ ਗਿਫਟ ਦਵਾਂਗੇ ਉਹ ਦੋ ਥਾਂਲੀਆਂ, ਤੇ ਤੇ ਸਾਡਾ ਜਿਹੜਾ ਹਮ, ਪ੍ਰਿੰਟਿੰਗ ਔਰ ਡਿਜਾਇਨ ਦਾ ਖਰਚਾ ਹੈਗਾ ਉਹ ਤੁਹਾਨੂੰ ਮੈਂ ਵਿੱਚ ਈ ਕਰਦਾ ਗਾ ਜਿਹੜਾ, ਮਤਲਬ ਤੋਲ ਕੇ ਸਮਾਨ ਮਿਲੇਗਾ।
ਤੇ ਜਿਹੜਾ ਤੁਸੀਂ, ਇਕ-ਇਕ ਸੈਟ ਕਹਿ ਰੇ ਓ, ਜਿਹੜੇ ਪੰਜ ਸੈਟ ਕਹਿ ਰੇ ਓ। ਪਿੱਤਲ ਦੇ ਸਮਾਨ ਨੂੰ, ਓ ਤੁਹਾਨੂੰ ਉਨਾਂ ਦਾ ਪਰੋਕਸ ਦੱਸ ਦਿੰਨਾ।
ਉਹ ਤੁਹਾਨੂੰ ਪਏਗਾ, ਪੰਦਰਾਂ ਸੋ ਤੋਂ ਦੋ ਹਜ਼ਾਰ ਦੇ ਵਿੱਚ-ਵਿਚ, ਇੱਕ ਸੈਟ ਪਏਗਾ। ਤੇ ਪੰਜ ਛੇ ਸੋ ਦੇ ਤੁਹਾਡੇ ਮਤਲਬ, ਦਸ ਹਜ਼ਾਰ ਗੁਲਾਬ ਦੇ ਉਹ ਚੱਲ ਲਓ। ਤੇ ਦਸ ਹਜ਼ਾਰ ਦੇ ਈ, ਛੇ ਹਜ਼ਾਰ ਦੀ ਤ੍ਹ‌ਾਡੀ ਪਰਾਤ ਏ
ਔਰ ਦੋ ਥਾਂਲੀਆਂ ਹਨ ਤੇ ਐਕਸਟਰਾ ਦਵਾਂਗੇ। ਬਾਕੀ ਹਾਂਡੀਆਂ ਦਾ, ਜਿਹੜੀ ਤੁਸੀਂ ਦੋ ਹਾਂਡੀਆਂ ਕਹਿ ਰ‌ਏ ਸੀ ਜੀ।
ਉਹ ਤੁਹਾਨੂੰ ਅਸੀਂ ਮਤਲਬ, ਤੋਲ ਕੇ ਦਵਾਂਗੇ ਉਸ ਟੈਮ ਜਿਹੜਾ, ਉਸ ਟੈਮ ਰੇਟ ਚਲਦਾ ਹੋਏਗਾ। ਠੀਕ, ਭਾਜ਼ੀ ਤੇ ਬਾਕੀ ਸਾਨੂੰ ਦੱਸ ਦਿਓ ਜੋ-ਜੋ ਵੀ ਕਰਾਉਣਾ ਹੈਗਾ, ਉਹਦੇ ਵਿਚ, ਫੋਨ ਮਾਰ ਦਿਓ। ਤੇ ਹੁਣ, ਥੋੜ੍ਹੀ ਜੀ ਪੇਮੈਂਟ ਹੁਣ ਪਾ ਦੋ ਬਾਕੀ ਤੁਸੀਂ ਬਾਅਦ ਚ ਆਉਣਾ ਮਤਲਬ, ਸਾਡੇ ਸੋਲਾਂ ਕ ਹਜ਼ਾਰ ਦੀ । ਚਾਰ ਹਜ਼ਾਰ ਪਾ ਦੋ ਬਾਕੀ, ਤੁਸੀਂ ਔਡਰ ਕੰਪਲੀਟ ਹੋਣ ਤੋਂ ਬਾਅਦ ਦੇ ਦਿਓ ਪੈਸੇ। ਠੀਕ ਏ ਜੀ, ਕੋਈ ਨੀ ਮੈਂ
ਮੈਂ, ਕਰਵਾ ਦਿੰਨਾ ਤੁਹਾਨੂੰ ਪੈਸੇ, ਚਾਰ ਜ਼ਾਰ ਟ੍ਰਾਂਸਫਰ ਤੇ ਬਾਕੀ ਤੁਸੀਂ ਸਾਡਾ ਓਡਰ ਕੰਪਲੀਟ ਕਰਕੇ ਮਹੀਨੇ ਦੇ ਅੰਦਰ-ਅੰਦਰ ਕੜਵਾਓ ਸਾਨੂੰ ਭੇਜੋ, ਅਸੀਂ ਫਿਰ ਨਾ
ਬਾਰਵੀਂ ਫੇਲ
ਇਹ ਔਡਰ ਵਿੱਚ ਕੁਛ ਸਮਾਨ ਬਾਹਰ ਭੇਜਣਾ। ਆਊਟ ਆਫ ਕੰਟਰੀ ਤੇ ਕੁਛ ਸਮਾਨ ਇੱਥੇ ਯੂਜ ਹੋਏਗਾ। ਇਸ ਲਈ ਮੈਂ ਕਹਿ ਰਿਹਾ ਸੀ, ਮਹੀਨੇ ਦੇ ਅੰਦਰ -ਅੰਦਰ ਹੋ ਜੇ ਤੇ ਵਧੀਆ ਹੋਜੇਗਾ।
ਹਾਂਜੀ-ਹਾਂਜੀ ਕੋਈ ਨੀ ਭਾਜੀ ਤੁਹਾਨੂੰ ਕਰਾ ਕੇ ਦਵਾਂਗੇ। ਪੂਰਾ ਔਡਰ ਕਰਕੇ ਮਹੀਨੇ ਦੇ ਅੰਦਰ-ਅੰਦਰ ਤ੍ਹ‌ਾਨੂੰ ਦੇਦਾਂਗੇ।
ਓਕੇ, ਭਾਜੀ ਠੀਕ ਐ।
ਠੀਕ ਹੈ ਭਾਜੀ, ਸਾਸਰੀ ਕਾਲ, ਸਾਸਰੀ ਕਾਲ ਜੀ।